ਹਾਂਜੀ ਹਾਂਜੀ,
ਕਾਲ ਜੀ,
ਹੋਰ ਕੀ ਹਾਲ ਚਾਲ?
ਬਸ ਵਧੀਆ ਜੀ, ਤੁਸੀਂ ਸੁਣਾਓ ਜੀ?
ਹੋਰ ਵਧੀਆ, ਕੀ ਖਾਧਾ ਨਾਸ਼ਤੇ ਚ?
ਆਪਾਂ ਖਾਧੇ ਜੀ ਪਰੌਂਠੇ ਜੀ,
ਕਾਦੇ?
ਆ ਪਿਆਜ਼ਾਂ ਵਾਲੇ ਜੀ ਪਿਆਜ਼ਾ ਤੇ ਪਨੀਰ
ਅੱਛਾ,
ਹਾਂਜੀ, ਤੁਸੀਂ ਕੀ ਖਾਧਾ ਜੀ?
ਅਸੀਂ ਖਾਧੇ ਆਵਾ ਕੱਢੋ ਸੈਂਡਵਿਚ?
ਅੱਛਾ ਜੀ, ਹੋਰ ਤੁਸੀਂ ਸੁਣਾਓ ਜੀ ਤੁਹਾਨੂੰ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਪਸੰਦ ਹੈ ਜੀ?
ਹੈਂ,
ਮੱਕੀ ਦੀ ਰੋਟੀ ਸਰਸੋਂ ਦਾ ਸਾਗ ਤੁਹਾਨੂੰ ਪਸੰਦ ਹੈ ਜੀ?
ਬਹੁਤ ਪਸੰਦ ਹੈ ਪਰ ਆਪਣਾ ਬਣਿਆ ਨੀ ਦੂਜੇ ਦਾ ਬਣਿਆ ਮਿਹਨਤ ਬੜੀ ਕਰਨੀ ਪੈਂਦੀ ਨਾ।
ਅੱਛਾ ਜੀ, ਇਹ ਕਿ ਆਪਾਂ ਏਦਾਂ ਦਾ ਖਾਂ, ਖਾਂਦੇ ਹੈ ਸੀਜਨਾਂ ਚ ਹੀ ਖਾਂਦੇ ਹੈਗੇ ਆ ਨਾਲ ਮਜ਼ਾ ਵੀ
ਉਹ ਖਾਣਾ ਹੀ ਸੀਜਨ ਚ ਚਾਹੀਦਾ ਏਦਾਂ ਸਵਾਦ ਵੀ ਨਹੀਂੀ ਆਉਂਦਾ
ਖਾਣ ਦਾ ਸਵਾਦ ਆਂਦਾ ਹੈਗਾ।
ਹੂੰ, ਹੁਣ ਹੈ
ਹੁਣ ਜਿੱਦਾਂ ਸੀਜਨ ਅਹ ਲੰਚ ਦੇਖਦੇ ਆ ਮੰਮਾ ਨੇ ਕੀ ਬਣਾਇਆ ਹੋਗਾ ਫੇਰ ਪੁੱਛਾਂਗੀ।
ਹੂੰ।
ਫੇਰ ਕਰਾਂਗੇ।
ਹੂੰ ਮੈਂ- ਮੈਂ ਟਿੰਡੇ- ਟਿੰਡੇ ਬਣਾਏ ਭਰ ਕੇ। ਓਕੇ
ਅੱਛਾ ਜੀ ਹੁਣ ਦੇਖੋ ਸੀਜਨ ਸਟਾਰਟ ਹੋਇਆ। ਹਾਂ ਲੋਕੀ ਹੁਣ ਮੈਂਗੋ ਖਾਂਦੇ ਆ ਜੀ, ਮੈਂਗੋ- ਮੈਂਗੋ ਸ਼ੇਕ ਪੀਂਦੇ ਆ ਜੀ ਤੁਸੀਂ ਖਾਂਦੇ ਹੋ ਜੀ ਮੈਂਗੋ।
ਹਾਂ ਮੈਂ ਮੈਂਗੋ ਦੀ ਉਹ ਵੀ ਬਣਾਈ ਸੀ ਮਿੱਟੀ ਖੱਟੀ ਮਿੱਠੀ ਚਟਣੀ। ਬੜੀ ਸਵਾਦ ਬਣੀ ਸੀ ਕਾਫ਼ੀ ਦਿਨ ਚੱਲ ਗਈ, ਮੇਰੇ ਬੱਚੇ ਵੀ ਖੁਸ਼ ਹੋ ਕੇ ਖਾਂਦੇ ਹੈ ਹਾਂਜੀ -ਹਾਂਜੀ ਮੈਂ ਬਸ ਉਹ ਕੱਟ ਕੇ ਉਹਨਾਂ ਨੂੰ ਮੈਂਗੋ ਕੱਚੇ ਅੰਬ ਲਏ ਸੀ, ਉਹਨਾਂ ਨੂੰ ਕੱਟ ਕੇ ਤੇ ਮਾੜਾ ਜੇ ਮਿਕਸੀ ਚ ਦਰੜ -ਫਰੜ ਕਰ ਲਿਆ ਸੀ। ਵੀ ਆਪੇ ਹੀ ਬਰੀਕ ਹੋ ਗਏ ਸੀ ਨਾ ਥੋੜੇ ਫੇਰ ਉਹਨਾਂ ਚ ਖੰਡ ਪਾ ਕੇ ਧਰਦੇ ਤਾਂ ਗੈਸ ਤੇ। ਖੰਡ ਵੀ ਪਾਈ ਸੀ। ਤੀਹ ਤੇ ਗੁੜ ਵੀ ਪਾਇਆ ਸੀ, ਦੋਨੋ ਚੀਜ਼ਾਂ ਪਾਈਆਂ ਸੀ। ਤੇ ਗੈਸ ਤੇ ਧਰ ਦਿੱਤਾ ਬਸ ਤੇ ਮਾੜਾ ਜਿਹਾ ਘਿਓ ਪਾਇਆ, ਨਮਕ ਕਾਲੀ ਮਿਰਚ ਤੇ ਬਸ ਬਹੁਤ ਸਵਾਦ ਬਣੀ ਸੀ, ਸਿੰਪਲ ਤਰੀਕੇ ਨਾਲ ਹੀ ਬਣਾਈ ਸੀ ਹੋਰ ਤੇ ਕੁਛ ਨੀ ਸੀ ਪਰ ਲੋਂਜੀ ਸੀ
ਆ ਹਾਂਜੀ ਮੰਮਾ ਮੰਮਾ ਵੀ ਲਿਆ ਦਿੰਦੇ। ਮੈਂਗੋ ਸ਼ੇਕ ਆਪਾਂ ਵੀ ਮੈਂਗੋ ਸ਼ੇਕ ਪੀਂਦੇ ਹੈਗੇ ਜਿਹਦੇ ਨਾਲ ਮਜ਼ਾ ਵੀ ਬੜਾ ਆਂਦਾ ਹੈਗਾ ਸੀਜ਼ਨ
ਹਾਂ ਸੀਜਨ ਵਿੱਚ ਮੈਂਗੋ ਸ਼ੇਕ ਇੱਕ ਸਵਾਦ ਲੱਗਦਾ ਹੈ ਮੈਨੂੰ ਤੇ ਉਹਦਾ ਵੀ ਸਵਾਦ ਲੱਗਦਾ ਤੋਤਾ ਭਰੀ ਅੰਬ ਦਾ ਉਹਦੇ ਚ ਨਾ ਮਿੱਠਾ ਘੱਟ ਹੁੰਦਾ ਤੇ ਗਾੜਾ ਵੀ ਘੱਟ ਬਣਦਾ ਤੇ ਮੈਨੂੰ ਉਹ ਵਧੀਆ ਲੱਗਦਾ ਸਗੋਂ
ਅੱਛਾ ਜੀ
ਤੋਤਾ ਭਰੀ ਅੰਬ ਦਾ ਮੈਂਗੋ ਸ਼ੇਕ।
ਅੱਛਾ ਜੀ, ਤੁਸੀਂ ਉਹ ਪੀਂਦੇ ਹੋ ਜੀ।
ਹਾਂ ਅਸੀਂ ਪੀਂਨੇ ਹਾਂ।
ਅੱਛਾ ਜੀ ਅੱਛਾ ਤਾਂ ਮੈਨੂੰ ਵਧੀਆ ਲੱਗਦਾ ਵਾ
ਤੇ ਕਈ ਵਾ ਮੈਨੂੰ ਉਹ ਬੜਾ ਸਵਾਦ ਲੱਗਦਾ ਲੰਗੜਾ ਅੰਬ
ਅੱਛਾ ਜੀ
ਲੰਗਣਾ ਆਮ ਬੜੇ ਸਆਦ ਲੱਗਦੇ ਹੈ ਉਹਓਦਾ ਟੇਸਟ ਅੱਛਾ ਹੁੰਦਾ ਹ
ਅੱਛਾ ਜੀ ਤਨੂੰ ਬਰਿਆ ਪਸੰਦ ਹੈ ਜੀ ਪ੍ਰਿਆਨੀ
ਹਾਂ ਬਿਰਿਆਨੀ ਪਸੰਦ ਹੈ ਪਰ ਮੈਨੂੰ ਵੈਜ ਬਿਰਿਆਨੀ ਨਾਲੋਂ ਨਾ ਚਿਕਨ ਬਿਰਿਆਨੀ ਜ਼ਿਆਦਾ ਪਸੰਦ ਹੈ
ਅੱਛਾ ਜੀ ਬਣਾਉਦੇ ਹੋ ਤੁਸੀਂ ਬਰਿਆਨੀ
ਨਹੀਂ ਮੈਂ ਬਣਾਉਦੀ ਨੀ ਮੈਂ ਬਣੀ ਹੋਈ ਖਾਣ ਚ ਵੀ ਵਿਸ਼ਵਾਸ ਰੱਖਦੀਆਂ ਜਿਹੜੇ ਜਿਹੜੀ ਚੀਜ਼ ਬਣਾਉਣ ਤੇ ਮਿਹਨਤ ਹੁੰਦੀ ਨਾ ਉਹ ਖਾਣ ਲਈ ਮੈਂ ਪੇ ਕੇ ਪਹੁੰਚ ਜਾਂਦੀ ਹਾਂ
ਅੱਛਾ ਜੀ ਮਤਲਬ ਫ ਤੁਸੀਂ ਉਹ ਜ਼ਿਆਦਾ ਬਣਾਉਦੇ ਣੇ ਟਿੰਡੇ ਕੱਦੂ ਇਹ ਦਿੱਤੇ
ਨਹੀਂ ਨਹੀਂ ਭਰਾਵਾ ਮੇਰੇ ਬੱਚੇ ਬੱਚੇ ਖਾਂਦੇ ਰੋਜ਼ ਟਿੰਡੇ ਕੱਦੂ ਖਾਣ ਵਾਲੇ ਹੈਗੇ ਟਿੱਡੂ ਐਸੀ ਵੀ ਨੀ ਗੱਲ ਕਿ ਮੈਂ ਬਣਾਉਂਦੀ ਨ ਕੋਈ ਚਜਦੀ ਚੀਜ਼
ਅੱਛਾ ਅ ਦੇਦੀ ਅੱਛਾ ਤੁਂ ਦਾਲ ਦੁਲ ਤੁਸੀਂ ਬਣਾ ਦਿੰਦੇ ਹੋ ਜੀ
ਦਾਲਾਂ ਵੀ ਬੱਚੇ ਘੱਟ ਖਾਂਦੇ ਆ ਮੈਂ ਸਬਜ਼ੀਆਂ ਹੀ ਬਣਾਉਂਦੀ ਹਾਂ ਤੇ ਜਿਵੇਂ ਹੁਣ ਟਿੰਡੇ ਕੱਦੂ ਨਹੀਂ ਖਾਂਦੇ
ਅੱਛਾ ਜੀ ਪਾਓ ਭਾਜੀ ਹਾਂਜੀ ਮੈਨੂੰ ਵੀ ਬਹੁਤ ਫੇਵਰੇਟ ਪਰ ਮੇਰੇ ਮੰਮਾ
ਸਾਂਬਰ ਬਣਾ ਦਿੰਦੀ ਹਾਂ ਇਡਲੀਆਂ ਬਣਾ ਦਿੰਦੀ ਹਾਂ ਇਡਲੀ ਸਾਂਬਰ ਖਾ ਲੈਂਦੇ ਆ ਕਿਉਂਕਿ ਸਾਰੀਆਂ ਸਬਜ਼ੀਆਂ ਚੱਲ ਗਈਆਂ ਨਾ ਅੰਦਰ ਸਾਂਬਰ ਚ ਵੀ ਸਾਰੀਆਂ ਸਬਜ਼ੀਆਂ ਪਾ ਦਿੰਦੀ ਹਾਂ ਭਾਜੀ ਚ ਵੀ
ਅੱਛਾ ਜੀ ਮੈਨੂੰ ਵੀ ਬੜਾ ਪਸੰਦ ਹੈਗਾ ਆਹੋ ਭਾਜੀ ਪਰ ਮੇਰੇ ਮੰਮਾ ਨੀ ਨਹੀਂ ਭਾਈ ਪਾਓ ਨੀ ਖਾਣੇ ਕਦੀ ਕਦੀ ਆ ਇੱਕ ਦੋ ਭਾਈ
ਹਾਂ ਮੈਂ ਵੀ ਮਹੀਨੇ ਚੱਕ ਅੱਧੀ ਵਾਰੀ ਖਵਾਉਾਨਦੀ ਹਾਂ ਏਦਾਂ ਨੀ ਵੀ ਰੂਟੀਨ ਚ ਹੀ ਹੈ
ਵਾਰੀ
ਹੂੰ,
ਵਤ ਨ ਹੈਗੀ ਮਹੀਨੇ ਦੀ ਇੱਕ ਵਾਰੀ
ਹੂੰ,
ਹਾਂ ਮੰਮਾ ਬਿਲਕੁਲ ਮੈਨੂੰ ਬਾਹਰ ਦਾ ਖਾਣਾ ਮਨਾ ਕਰਦੇ ਆ ਕਿ ਬਾਹਰ ਦਾ ਨੀ ਖਾਣਾ ਹਨਾ। ਹਨਾ ਜਿੰਨਾ ਵੀ ਖਾਣਾ ਘਰ ਦਾ ਕੋ ਮੈਂ-ਮੈਂ-ਮੈਂ, ਆਪੇ ਬਣਾ ਕੇ ਦੇਵਾਂਗੀ ਕਿ ਬਾਹਰ ਤਾਂ ਫੂਡ ਨੀ ਚੰਗਾ।
ਨਾ ਮੈਂ ਖਾਣ ਦਿੰਦੀ ਆ ਬਾਹਰ ਦਾ ਮੈਨੂੰ ਨੀ, ਪਸੰਦ ਹੈਗਾ ਉਹ ਆ ਕਦੀ ਕਦਾਈ ਕੋਈ ਗੈਸਟ ਆਏ ਹੋੁਣ ਫੇਰ ਅਸੀਂ ਬਾਹਰੋਂ ਮੰਗ ਲਈ ਦੀ ਰੋਟੀ ਰੋਟੀ
ਅੱਛਾ ਜੀ,
ਕਿਉਂਕਿ ਮੈਨੂੰ ਹਦੀ ਗਰਮੀਆਂ ਚ ਸਕਿੰਨ ਦੀ ਪ੍ਰੋਬਲਮ ਮੇਰੇ ਤੋਂ ਰੋਟੀ ਨੀ ਪਕਦੀ ਜ਼ਿਆਦਾ ਹੂੰ, ਹੂੰ, ਮੈਂ ਸੇਕ ਅੱਗੇ ਨੀ ਖਲੋ ਸਕਦੀ। ਸਕਿੰਨ ਦੀ ਪ੍ਰੋਬਲਮ ਹੈ।
ਠੀਕ ਹੈ ਜੀ ਠੀਕ ਹੈ ਜੀ ਤੁਹਾਨੂੰ ਬਟਰ ਚਿਕਨ ਪਸੰਦ ਐ ਬਟਰ ਚਿਕਨ
ਹਾਂ ਚਿਕਨ ਮੈਨੂੰ ਬਟਰ ਚਿਕਨ ਵੀ ਪਸੰਦ ਹੈ। ਤੰਦੂਰੀ ਚਿਕਨ ਵੀ, ਪਸੰਦ ਮੈਂ ਕਿਸੇ ਵਿਆਹ ਚ ਜਾਵਾਂ ਮੈਂ ਤੰਦੂਰੀ ਚਿੱਕਾ ਤੇ ਅਹ ਤੰਦੂਰੀ ਚਿਕਨ ਤੇ ਫਿਸ਼ ਟਿੱਕਾ ਖਾਂਦੀ ਹੁੰਦੀ ਆ।
ਅੱਛਾ ਜੀ ਤੁਸੀਂ ਮਤਲਬ ਆਹ ਚੀਜ਼ਾਂ ਖਾਂਦੇ ਹੈਗੇ ਜੀ।
ਹੂੰ ਹੋ ਬਾਕੀ ਚੀਜ਼ਾਂ ਭਾਵੇਂ ਮੈਂ ਦੇਖਾਂ ਵੀ ਨਾ,
ਅੱਛਾ ਜੀ ਹਾਂ ਤੁਸੀਂ ਫਿਸ਼ ਪਕੌੜੇ ਖਾਧੇ ਜੀ ਫਿਸ਼ ਦੇ ਪਕੌੜੇ ਅੱਛਾ ਜੀ ਤੁਹਾਨੂੰ ਪਤਾ ਜੀ ਕਿੱਦਾਂ ਬੰਦੇ ਫਿਸ ਦੇ ਪਕੌੜੇ
ਹਾਂ ਬਣਾਏ ਹੋਏ ਆ ਮੈਂ ਪਰ ਨਾ ਉਹਨਾਂ ਨਾਲ ਨਾ ਫਿਰ ਸਮੈਲ ਬੜੀ ਆਦੀ ਘਰ ਚੋਂ ਮੈਂ ਬਣਾ ਕੇ ਰਜ ਨ ਰੈਡੀਮੇਡ ਲਿਆ ਕੇ, ਕੱਲ ਦੇ
ਅੱਛਾ ਜੀ ਨਹੀਂ ਮਤ ਤੁਹਾਨੂੰ ਉਹਦੀ ਰੈਸਪੀ ਤਾਂ ਪ ਪਤਾ ਮ
ਹਾਂ ਰੈਸਪੀ ਤਾਂ ਪਤਾ ਹੈ।
ਰੇਸਪੀ ਦਸੀ ਮਾੜੀ,
ਰੈਸਪੀ ਇਹੀ ਆ ਉਹਨਾਂ ਨੂੰ ਅਹ ਲਾ ਕੇ ਨਾ ਜਿੰਜਰ ਗਾਰਲਿਕ ਪੇਸਟ ਲਗਾ ਕੇ ਤੇ ਰੱਖਣਾ ਹੁੰਦਾ ਥੋੜ੍ਹੀ ਦੇਰ ਬਸ ਫੇਰ ਉਹ ਹਲਕਾ ਜਿਹਾ ਵੇਸ ਨ ਪਈਦਾ,
ਅੱਛਾ ਜੀ,
ਬ੍ਰਈਟ ਉਹ ਘੱਟ ਓਇਲ ਵਿੱਚ ਫਰਾਈ ਕਰ ਲਉ
ਅੱਛਾ ਜੀ
ਕਿਉਂਕਿ ਛੇਤੀ ਗੱਲ ਜਾਂਦੀ ਆ ਫਿਸ਼
ਅੱਛਾ ਜੀ ਪਨੀਰ ਪਸੰਦ ਆ ਜੀ ਉਹਨੂੰ ਪਨੀਰ
ਹਾਂ ਪਨੀਰ ਵੀ ਪਸੰਦ ਹੈ ਪਨੀਰ ਟਿੱਕਾ ਵੀ ਬਣਾਇਆ ਹੋਇਆ ਮੈਂ ਤਾਂ
ਅੱਛਾ ਜੀ ਅੱਛਾ ਜੀ ਪਨੀਰ ਤੀ ਤੁਸੀਂ ਬਣਾਇਆ ਹੋਇਆ ਜੀ
ਹਾਂ ਘਰੇ ਬਣਾਇਆ ਹੋਇਆ ਬੜੀ ਵਾਰੀ
ਅੱਛਾ ਜੀ ਕਿੱਦਾਂ ਬਣਾਇਆ ਜੀ
ਉਹ ਨੋਨ ਸਟਿਕ ਤਵੇ ਤੇ ਬਣਦਾ ਵਧੀਆ ਜਾ ਪੈਨ ਵਿਚ ਰੋਸਟ ਕਰਨਾ ਹੁੰਦਾ ਨਾ ਪਨੀਰ ਵੀ ਤੇ ਅਹ ਕੈਪਸਿਕਮ ਤੇ ਉਹ ਟਮਾਟਰ ਵੀ ਕਰਕੇ ਥੋੜਾ ਰੋਸ ਤੇ ਉਹ ਵੀ ਮੇਰੇ ਕੋਲ ਹੈਗਾ ਬਾਰਬੀ ਕਿਉ ਵੀ ਹੈਗਾ ਉਹਦੇ ਵਿੱਚ ਵੀ ਕੋਲੇ ਪਾ ਕੇ ਬਾਲ ਕੇ ਉਹਦੇ ਤੇ ਵੀ ਬਣਾ ਸਕਦੇ ਹਾਂ ਸਿੱਖਾਂ ਚ ਪਾ ਕੇ ਪਨੀਰ ਨੂੰ ਮੈਰੀਨੇਟ ਕਰਨਾ ਹੁੰਦਾ ਪਹਿਲੇ
ਠੀਕ ਹੈ ਜੀ
ਹਮ
ਹੋਰ ਤੁਹਾਨੂੰ ਕੀ ਕੀ ਪਸੰਦ ਹੈਗਾ ਜੀ ਇਹ ਤੁਹਾਨੂੰ ਪਸੰਦ ਹੈੀ ਨੂਡਲ ਬਰਗੇਰ
ਨਾ ਮੈਨੂੰ ਨੀ ਪਸੰਦ
ਓਦਾਂ ਨੂਡਲਸ ਥੋੜੇ ਜਿਹੇ ਖਾ ਲੈਦੀ ਹੁੰਦੀ ਆ ਕਿੱਥੇ ਜਾਵਾਂ ਵਿਆਹ ਸ਼ਾਦੀ ਚ ਨੂਡਲਸ ਥੋੜੇ ਜਹੇ ਜ਼ਰੂਰ ਖਾਦੀ ਆ ਮੈਂ ਤੇ ਪਰ ਬਹੁਤ ਜ਼ਿਆਦਾ ਪਸੰਦ ਨ ਕਹੀਏ ਨਹੀਂ ਕੋਈ ਵੀ ਫਾਸਟ ਫੂਡ ਨਾ ਮੈਂ ਖਾ ਕੇ ਰਾਜ਼ੀ ਨਹੀਂ ਹੈਗੀ
ਅੱਛਾ ਜੀ ਬੱਚੇ ਖਾਂਦੇ ਜੀ ਤੋਡੇ ਅੱਛਾ ਬੱਚੇ ਵੀ ਘੱਟ ਗਏ ਆ ਇਹਲ ਫੂਡ ਜਿੱਦਾਂ ਖਾਣੇ ਚਾਹੀਦੇ ਆ ਓਟਸ ਖਾਣੇ ਚਾਹੀਦੇ ਆ ਹਨਾ ਜੀ ਓਟਸ ਬ੍ਰੈਡ ਆਹ ਚੀਜ਼ਾਂ ਖਣੀਆਂ ਚਾਹੀਦੀਆਂ
ਹਾਂ ਨਹੀਂ ਆਂਟੀ ਵੀ ਚਲੋ ਵੀ ਨੀ ਖਾਈ ਦੀਆਂ ਡੱਬਾ ਬੰਦ ਸੋਸਾ ਸੂਸਾ ਵੀ ਨਹੀਂ ਅਸੀਂ ਖਾਂਦੇ ਅਸੀਂ ਇਮਲੀ ਦੀ ਚਟਨੀ ਬਣਾ ਲਈ ਦੀ ਹੈ। ਘਰ
ਅੱਛਾ ਜੀ ।
ਉਹ ਖਾਈ ਦੀ ਆ।
ਠੀਕ ਹੈ ਜੀ, ਠੀਕ ਹੈ ਜੀ ਹੋਰ ਤੁਸੀਂ ਲੈੰਦੀ ਹਲਦੀ ਫੂਡ ਕੀ ਖਾਂਦੇ ਆ ਜੀ,
ਹੈਲਦੀ ਫੂਡ ਇਹਹੀ ਹੈ। ਸਬਜ਼ੀਆਂ ਖਾਓ, ਹਰੀਆਂ ਤੇ ਆੰਡੇ ਖਾਓ ਅਡੇ ਦਿਨ ਜ਼ਰੂਰ ਖਾਓ। ਦੋ, ਤਿੰਨ ਹਾਂ, ਖਾਂਦਾ। ਕਦੀ -ਕਦੀ ਕਹਿ ਦਿੰਦਾ।
ਅੱਛਾ। ਹੈ ।ਅੱਛਾ ਜੀ, ਹਾਂ, ਤਹਾਨੂੰ ਆਲੂ, ਪੁੜੀ ਪਸੰਦ
ਹਾਂ ।ਆਲੂ, ਪੂੜੀ ਮਹੀਨੇ ਚ ਇੱਕ -ਦੋ ਵਾਰੀ ਇੱਕ ਅੱਧੀ ਵਾਰੀ ਉਹ ਬਣਾਈ ਦੀ ਹੈ ।ਬਸ
ਅੱਛਾ ਜੀ ।ਹਫ਼ਤੇ- ਹਫ਼ਤੇ ਦੇ ਇੱਕ ਵਾਰ ਹਫ਼ਤੇ ਦੇ ਇੱਕ ਵਾਰੀ
ਜੇ ਇੱਕ ਵਾਰੀ
ਬਸ ਮਹੀਨੇ ਚ ਇੱਕ ਵਾਰੀ ਜੀ
ਹਾਂ, ਨਾ, ਬੱਚੇ ਓਇਲੀ ਹੂੰ। ਨ ਖਾਂਦੇ ਖੁਸ਼ ਹੋ ਕੇ, ਪੋਹੇ ਖਾਂਦੇ ਹੈ ।ਪੋਹੇ ਬਣਾ ਦੇਦੇ ਦੀ ਹੁੰਦੀ ਹ ਓਹੀ ਖਾਂਦੇ ਹੈ, ਚਿੱਲੇ ਖਾਂਦੇ ਹੈ, ਚਿੱਲੇ ਵੀ ਮਹੀਨੇ ਚ ਦੋ ਕੁ ਵਾਰੀ ਬਣਦੇ ਚਿੱਲੇ।
ਮਹੀਨੇ ਚ ਦੋ ਵਾਰੀ ਬੰਦੇ ਜੀ ਚਿੱਲੇ। ਅੱਛਾ, ਹਾਂ, ਮੰਮਾ- ਮੰਮਾ ਨੂੰ ਵੀ ਬੜਾ ਪਸੰਦ ਹੈਗਾ। ਮੰਮਾ ਵੀ ਚਿੱਲੇ ਬਣਾ ਲੈਂਦੇ ਹੈਗੇ ਆ। ਮੈਂ ਖਾਂਦਾ, ਮੰਮਾ- ਪਾਪਾ ਆਪਾਂ ਤੈਨੂੰ ਖਾ ਲੈਂਦੇ ਹੈਗੇ ਆ।
ਦਾਲ ਦੇ ਚਿੱਲੇ ਬੜੇ ਸਵਾਦ ਬਣਦੇ ਹੈ। ਉਹ ਨਾ ਮਿਕਸਰ ਆਉਂਦਾ। ਪੈਕੇਟ ਵਿੱਚ ਪਾਊਡਰ ਫੋਮ ਚ ਮਿਕਸਰ ਆਉਂਦਾ ਹੈ। ਮਿਕਸਰ ਦੇ ਵਿੱਚ ਬਸ ਪਾਣੀ ਪਾਣਾ ਘੋਲਣਾ। ਦਸ ਮਿੰਟ ਉਹਨੂੰ ਰੱਖਣਾ ਤੇ ਫੇਰ ਬਣਾ ਲੋ ਤੇ ਬੜੇ ਵਧੀਆ। ਬਣਦੀ ਆ
ਅ ਅੱਛਾ ਜੀ ਹੁਣ ਹੈਗਾ ਮੇਰੇ ਮੰ ਮੇਰੇ ਮੰਮਾ ਨੂੰ ਵੀ ਹੈਗਾ ਜੋ ਵੀ ਚ ਚਿੱਲੇ ਬਣਾਉਂਦੇ ਹੈ ਉਹਨਾਂ ਨੂੰ ਬੜੇ ਪਸੰਦ ਹੈਗੇ ਆ।
ਹੂੰ,
ਚਟਨੀ ਨਾ ਖਾਣੇ, ਓਕੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ,